ਹੈਲੋ।
ਹੋਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਏ?
ਵਧੀਆ, ਭਾਜੀ ਯਾਰ ਜ' ਕਰੋਂ ਯਾਾਰ ਜੁਗਾੜ
ਯਾਰ, ਕਿਹਨੂੰ ਭੇਜਿਆ ਮੈਂ ਨਾ ਉਹ ਕਹਿ ਦਿੱਤਾ ਹੈ,
ਹ
ਤੇ ਮੈਂ ਕੱਲ ਆਵਾਂਗਾ ਗੁਰਦੁਆਰੇ, ੳਦਾ ਫੋਨ ਆਇਆ ਸੀ ਨਾ।
ਹਾਂ
ਤੇ ਜਿਹੜਾ ਡਿਊਟੀ ਕਰਾ ਰਿਹਾ ਸੀ ਮੁੰਡਾ, ਉਹ ਰਿਸ਼ੀ ਕੇਸ ਚੱਲਿਆ ਹੈ ਉਹ
ਯਾਰ, ਡੈਡੀ ਨੂੰ ਦੇਖ ਦਿ ਆਪਣੇ ਯਾਰ
ਕਿਦਰ?
ਗੁਰਦੁਆਰੇ ਆਪਣੀ ਡਿਊਟੀ ਤੇ
ਗੁਰਦੁਆਰੇ ਉਹ ਬੋਲਦੇ ਨੀ, ਡੈਡੀ ਨੂੰ ਤੇ ਮੈਂ ਭੇਜ ਦੇਵਾਂ ਉਹ ਬੋਲਦੇ ਨੀ ਯਾਰ ਉਹ ਕੀ ਨਾਮ ਯਾਰ ਦਾ ੳਦਾ, ਲੰਗੜਾ
ਜੋਗਿੰਦਰ
ਇੱਕ ਹੋਰ ਹੈਗਾ ਹੀ ਯਾਰ, ਨਹੀਂ ਨਹੀਂ ਨਹੀਂ ਨਹੀਂ, ਨਿੰਦੀ- ਨਿੰਦੀ ਨੀ ਹੈਗਾ
ਹਾਂਾਂ
ਉਹ ਬੜਾ ਬੋਲਦੇ ਹੀ ਯਾਰ, ਉਹ
ਯਾਰ ਕੁਛ ਕਰ ਯਾਰ ਫੇਰ, ਕੀ ਕਰਾ?
ਕੀ ਕਰਾਂ? ਹੋਰ ਸੁਣਾ?
ਬਸ ਠੀਕ ਆ। ਦੱਸ ਯਾਰ ਤੂੰ ਜਾ ਸਕਦਾ ਨਹੀਂ।
ਮੈਂ ਮੇਰਾ ਔਖਾ ਯਾਰ ਮੇਰਾ ਪਤਾ ਕਿ ਮੇਰੇ ਜਿਵੇਂ ਨਿੱਕੇ ਬੱਚੇ ਦੀਆਂ ਅੱਖਾਂ ਨੀ ਹੁੰਦੀਆਂ ਓ ਹੋਈਆਂ ਪਈਆਂ ਨੇ ਇਸ ਟਾਈਮ। ਮੈਂ ਜ਼ਿਆਦਾ ਦੇਰ ਤੱਕ ਅੱਖਾਂ ਖੋਲ੍ਹ ਕੇ ਨੀ ਜਾ ਸਕਦਾ ਤੈਨੂੰ ਪਤਾ?
ਪਤਾ ਮੈਨੂੰ।
ਅੱਖਾਂ ਖੋਲ ਕੇ ਨੀ ਰੱਖ ਸਕਦਾ ਹਜੇ ਵੀ ਮੈਂ ਸੁੱਤਾ ਪਿਆ ਸੀ। ਤੇ ਤਾਂ ਤੇਰਾ ਫੋਨ ਆਇਆ ਤੇ ਤਾਂ ਉੱਥੇ ਆਇਆ ਮੈਂ। ਦਵਾਈ ਪਾ ਕੇ ਨਾ ਤੇ ਮੈਂ ਸੋ ਜਾਣਾ ਉੱਠਦਾ ਨੀ ਮੈਂ। ਨਿੱਕੇ ਬੱਚੇ ਦੀ ਅੱਖ ਹੁੰਦੀ ਆ ਨਾ ਉਹ ਸਾਬ ਹੋਇਆ ਪਿਆ ਇਸ ਟਾਈਮ। ਵੀ ਜ਼ਿਆਦਾ ਦੇਰ ਤੱਕ ਮੈਂ ਖੋਲ ਕੇ ਰੱਖਾਂ ਨਾ ਤੇ ਦਰਦ ਹੋਣ ਲੱਗ ਜਾਂਦੀਆਂ ਨੇ ਅੰਦਰੋਂ ਦੀ। ਚੀਜ਼ ਰੜਕਣ ਲੱਗ ਜਾਂਦੀ ਐ ਤੇ ਮੈਂ ਕਰ ਲੈਦਾ ਫਿਰ ਅੱਖਾਂ ਬੰਦ। ਫਿਰ ਇਸ ਤੋਂ ਬਾਅਦ ਪਾ ਲੈਣਾ ਦਵਾਈ ਦੋ ਘੰਟੇ ਬਾਅਦ ਹੁੰਦੀ ਐ ਚੀਜ਼। ਹਲਕੀ ਹਲਕੀ।
ਹੂੰ,
ਅਹ ਗੁਰਦੁਆਰੇ ਤੇ ਠੀਕ ਐ ਮੈਂ ਕੱਲ ਕੋਲੇਜ ਦੀ ਛੁੱਟੀ ਮਤਲਬ ਲੈ ਲਾਂਗਾ। ਜਾਣਾ ਤੇ ਭਾਵੇਂ ਹਾਂ ਜਾਣਾ ਤੇ ਭਾਵੇਂ ਦਸ ਤੋਂ ਦੋ ਵਜੇ ਤੱਕ ਈ ਐ।
ਲੈ ਕਿਨੂੰ
ਪਿਛਲੀ ਵਾਰ ਉਹਨੂੰ ਲੈ ਗਿਆ ਯਾਰ ਆਪਣੇ ਭਰਾ ਨੂੰ ਲੈ ਗਿਆ ਸਾਈਡ ਤੇ।
ਓ ਯਾਰ ਮੈਂ ਕੰਮ ਤੇ ਜਾਣਾ ਹੁੰਦਾ ਯਾਰ।
ਯਾਰ ਤੈਨੂੰ ਬੰਦਾ ਦੇਨਾ ਵਾਂ। ਲੱਕੀ ਨੂੰ ਲੈ ਜਾ ਉਹਨੇ
ਉਹ ਵੀ ਯਾਰ ਇਕ ਯਾਰ ਆ ਗਈ ਨਾ ਪੂਰਨਮਾਸ਼ੀ ਆ ਗਈ ਨਾ ਕੱਲ। ਨਾਨਕਸਰ ਜਾਣਾ ਓਨੇ।
ਅੱਛਾ ਤਾਂ ਨੀ ਜਾ ਰਹੇ ਕੀ ਓ।
ਤਾਂ ਨੀ ਜਾ ਰਹੇ ਯਾਰ।
ਤੇ ਉਹਨਾਂ ਦੀ ਤਾਂ ਜਾਣਕਾਰੀ ਹੈਗੀ ਸੀ ਯਾਰ। ਤਾਂ ਕਰਕੇ ਓ ਜਾ ਰਹੇ ਸੀ ਨਾਲ।
ਓਹੀਓ ਤੇ ਯਾਰ
ਤੇ ਹੁਣ ਕੀ ਕਰੋਗੇ ਮਤਲਬ
ਉਹੀ ਤੇ ਜਾਣਕਾਰੀ ਤਾਂ ਸਾਡੀ ਵੀ ਬੜੀ ਏ ਓ ਤੇ ਆਪ ਬੁਲਾਂਦੇ ਪਏ ਨੇ ਆਓ ਤੇ ਸਹੀ।
ਤੇਰੇ ਪਾਪਾ ਜਾ ਰੇ ਨੇ।
ਹਾਂ।
ਪਿੱਛੇ ਤਿੰਨ ਹੋ ਗਿਆ ਨਾ ਤੁਸੀਂ ਹਨਾ ਫੇਰ
ਤੇਰਾ ਡੇਡੀ ਵੇਹਲਾ, ਤੇਰਾ ਡੇਡੀ ਵੇਹਲਾ ਡੈਡੀ ਨੂੰ ਲੈ ਜਈ ਏ ਤੇਰੇ।
ਡੈਡੀ ਨੂੰ ਲੈ ਜਾ।
ਤੇਰੇ ਡੈਡੀ ਨੂੰ ਲੈ ਜੀ ਏ।
ਹੋਰ, ਮੈਂ ਡੈਡੀ ਨੂੰ ਪੁੱਛ ਲੈਣਾ ਵਾ।
ਚੱਲ ਫਿਰ ਠੀਕ ਐ, ਮੈਂ ਇੱਕ ਵਾਰੀ ਤੇ ਰਾਜੂ ਨੂੰ ਇੱਕ ਵਾਰੀ ਪਹਿਲਾਂ ਰਾਜੂ ਨੂੰ ਪੁੱਛ ਲੈ ਯਾਰ ਬਾਹਰ ਇੰਨਾ ਕਰਦਾ। ਚੰਗਾ ਨੀ ਲੱਗਦਾ ਯਾਰ ਕਿਉਂ ਡੈਡੀ ਨੂੰ ਬਾਹ ਲੈਣਾ ਸਇਡ ਤੇ ਹੋਰ ਕੀ
ਹਮ, ਕੋਈ ਬੰਦਾ ਚਾਹੀਦਾ, ਬਿਠਾਣਾ ਹੈ ਤੁਸੀਂ
ਆਹ, ਡੈਡੀ ਨੂੰ ਵੀ ਬਾਹ ਲੈਂਦਾ ਆਪਣੇ ਹਨਾ, ਆਪਣੇ ਡੈਡੀ ਨੂੰ ਬਾਹ ਲੈਂਦਾ।
ਹਾਂ ਬਾਵੇਂ ਆਪਣੇ ਪਾਪਾ ਨੂੰ ਬਿਠਾਦੀ, ਪਾਗ ਪੂਗ ਬਾਣਦੀ।
ਹੋਰ।
ਹਾਂ ਯਾਰ ਐਵੇਂ ਹੀ ਕਰਨਾ ਪੇਣਾ, ਹੁਣ ਟਾਈਮ ਹੰਡਾਣਾ ਜਿਵੇਂ ਜਾਣਾ ਤਾਂ ਹੈ ਹੀ ਯਾਰ, ਇਹ ਗੱਲ ਤਾਂ ਤੇਰੀ ਠੀਕ ਹੈ ਯਾਰ।
ਹਮ, ਤੇ ਪੂਰਾ ਜਥਾ ਹੀ ਜਥਾ ਹੀ ਹੋਜੇਗਾ ਤੁਹਾਡਾ ਗੱਡੀ ਦੇ ਵਿੱਚ ਸੇਵਕ ਨੇ ਜਾਣੇ ਹੀ ਨਾਲ, ਛਹਿਣੇ ਵਜਾ ਲੇਗਾ।
ਸਹੀ ਗੱਲ ਹੈ।
ਹਮ, ਮੈਂ ਚਲਾ ਜਾਂਦਾ ਯਾਰ ਪਰ ਓਪਰੇਸ਼ਨ ਨਾ ਨਾ ਹੁੰਦਾ, ਤੇ ਮੈਂ ਪੱਕਾ ਜਾਣਾ ਸੀ ਤੁਹਾਡੇ ਨਾਲ ਹੀ।
ਪਤਾ ਮੈਨੂੰ ਯਾਰ
ਹਮ।
ਏਵੀ ਯਾਰ ਵਾਲੇ ਟਾਈਮ ਤੇ ਧੋਖਾ ਦਿੰਦੇ ਨੇ ਯਾਰ, ਸਾਡੇ ਵੀ ਬੰਦੇ
ਹਮ। ਨਹੀਂ ਤਾਂ ਚਲੋ ਜਿਹੜੀ ਚੀਜ਼ ਹੋਣੀ ਹੁੰਦੀ ਹੈ ਨਾ, ਉਹ ਸਹੀ ਟਾਈਮ ਤੇ ਹੋ ਜੇ ਤੇ ਵਧੀਆ ਹੀ।
ਨਹੀਂ ਤਾਂ
ਅੱਗੇ ਹੋਰ ਪਤਾ ਨੀ, ਮੈਨੂੰ ਤਾਂ ਲੱਗਿਆ ਸੀ ਮੈਂ ਜਾਵਾਂਗਾ ਇਹਨਾਂ ਦੇ ਉੱਤੇ ਤੇ, ਮੈਨੂੰ ਟੈਮ ਅੱਗੇ ਦਾ ਦੇ ਦੇਣਗੇ। ਫੇਰ ਤੁਸੀਂ, ਅਹ ਹੁਣ ਤੁਸੀਂ ਬਾਦ 'ਚ ਆਉਣਾ ਮਤਲਬ, ਡੇਟ ਅਗਲੀ ਦੇ ਦਿੰਦੇ ਨਾ ਓਹ। ਤੇ ਉਹਨਾਂ ਨੇ ਉਸ ਟਾਈਮ ਕਹਿ ਦਿੱਤਾ, ਕਹਿੰਦੇ ਕੋਈ ਨੀ ਤੁਸੀਂ ਹੁਣੇ ਹੀ ਕਰਵਾ ਲੋ ਤੁਸੀਂ
ਮਤਲਬ ਕਰਾ ਸਕਦੇ ਹੋ ਤੁਸੀਂ ਤੇ ਹਮ। ਹੋਰ ਸੁਣਾ, ਬਸ ਠੀਕ ਹੈ। ਅੱਖਾਂ ਹਲਕੀ ਹਲਕੀ ਦਰਦ ਹੋ ਰਹੀਆਂ ਨਾ, ਅੱਖਾਂ ਬੰਦ ਕਰਕੇ ਫੇਰ ਮੈਂ ਗੱਲ ਕਰਨਾ ਵਾ।
ਅੱਛਾ।
ਹਮ।
ਤੇ ਦਵਾਈ ਪਾਈ ਏ?
ਦਵਾਈ, ਚਾਰ ਵਜੇ ਕੋਲ ਪਾਏ ਸੀ ਹੁਣ ਹੋ ਗੇ ਥੋੜਾ ਟਾਈਮ ਹੋ ਗਿਆ ਪਾਏ ਹੋ, ਦੋ ਘੰਟੇ ਬਾਅਦ ਪਾਣੀ ਹੁਣ ਦੇਖਣਾ ਸ਼ਾਇਦ, ਅਹ ਸਵੇਰੇ ਸਾਢੇ ਪੰਜ ਪਾਈ ਸੀ ਤੇ ਸਾਡੇ ਸੱਤ, ਫੇਰ ਸਾਡੇ ਨੌ ਸਾਡੇ ਨੌ ਤੋਂ ਫਿਰ ਗਿਆਰਾਂ ਵਜੇ
ਹਮ।
ਗਿਆਰਾਂ ਨਹੀਂੀ ਸ ਬਾਰਾਂ ਵਜੇ, ਬਾਰਾਂ ਤਾਂ ਫੇਿਰ ਦੋ ਦੋ ਤੋਂ ਚਾਰ, ਕਿੰਨੀ ਵਾਰੀ ਹੋ ਗਈ ਆ?
ਬ ਦੋ ਚਾਰ, ਛੇ, ਫੇਿਰ ਪੂਰੇ ਦੋ ਦੋ ਘੰਟੇ ਬਾਅਦ ਪਾ ਰਿਹਾ, ਬਾਰਾਂ ਵਾਰੀ ਹੋ ਗਈ ਦਵਾਈ
ਹਾਂ, ਕਿੰਨੀ ਵਾਰੀ ਹੋ ਗਈ?
ਬਾਰਾ ਵਾਰ?
ਨਹੀਂ ਨਹੀਂ, ਛੇ ਵਾਰੀ ਹੋ ਗਿਆ ਹੋਣਾ।
ਛ ਵਾਰੀ ਹਾਂ, ਛੇ ਵਾਰੀ
ਛੇ ਵਾਰੀ
ਦਿਨ ਦਿਨੇ ਪਾਣੀ ਨਾ, ਦਿਨੇ ਦਿਨੇ
ਹਾਂ ਹਾਂ ਦਿਨੇ ਦਿਨੇ, ਜਿ ਉਹ ਠੀਕ ਆ ਤੁਸੀਂ, ਦੋ ਘੰਟੇ ਬਾਅਦ ਪਾਉਣੀ ਹੈ ਬਸ ਹੋਰ ਰਾਤੀ, ਰਾਤ ਦੀ ਹੈਗੀ ਇੱਕ ਟਿਊਬ
ਚਲ ਕੋਈ ਗਲ ਨੀ। ਫੇਰ ਉਸ ਤੋਂ ਬਾਅਦ, ਫੇਰ ਦਵਾਈ ਖਾਣ ਵਾਲੀ ਵੀ ਹੈਗੀ ਆ?
ਹਾਂ ਸੋਜਸ ਦੀ ਹੈਗੀ ਸੀ ਬਿਲਕੁਲ ਨਿੱਕੀ ਜਿਹੀ, ਬਿਲਕੁਲ ਵਰਗੀ ਦਵਾਈ ਹੈਗੀ।
ਬੜੀ ਵੱਡੀ, ਬੜੀ ਖ਼ਤਰਨਾਕ ਦਵਾਈਆਂ ਹੁੰਦੀ ਯਾਰ ਇਹਨਾਂ ਦੀਆਂ ਵੱਡੇ ਵੱਡੇ ਡਾਕਟਰਾਂ ਦੀਆਂ, ਹਨਾ।
ਹਮ।
ਨਿੱਕੇ ਜਿ ਵੀ ਦਵਾਈ, ਹਾਂ ਬੜੀ ਖਤਰਨਾਕ ਹੁੰਦੀ।
ਹਾਂ
ਹੋਰ ਸੁਣਾਓ
ਦੋ ਗੋਲੀਆਂ ਦਿੱਤੀਆਂ ਸੋਜਸ਼ ਵਾਲੀਆਂ।
ਰੀ ਲੈ ਜਾਣਾ ਆਪਣੇ
ਹਮ
ਡੈਡੀ ਨੂੰ ਵੀ ਲੈ ਜਾ ਨਾ ਆਪਣੇ
ਹਾਂ, ਡੈਡੀ ਨੂੰ ਲੈ ਜਾਓ ਨਾਲ
ਹਮ, ਗਰਮੀ ਲ ਗਰਮੀ ਤੇ ਬਸ
ਪਗ ਬੰਨ ਦੀ ਨਾ ਉਹਨਾ ਦੀ
ਹਮ। ਹੋ ਬਸ ਠੀਕ, ਹੋਰ ਘਰ ਸਭ ਠੀਕ ਨੇ?
ਹਾਂਜੀ।
ਰਖੱੜੀ ਤੋਂ ਬਾਦ ਸ਼ੁਰੂ ਕਰਨੀ ਡਿਊਟੀ?
ਕੱਲ੍ਹ ਤੋਂ, ਰਾਜਨ ਲੈ ਜਾਵੇਗਾ ਸਵੇਰੇ ਆਹੋ ਹਮ, ਡਯੂਟੀ ਕਰਕੇ ਫਟਾਫਟ ਮੈਨੂੰ ਛੱਡ ਜੇਗਾ। ਘਰ
ਦੋ ਚਾਰ ਛੁੱਟੀਆਂ ਕਰ ਲੈ ਹੋਰ, ਕੀ ਹੋਜੇਗਾ।
ਮੇਰਾ ਤੇ ਦਿਲ ਕਰ ਰਿਹਾ ਮੈਂ ਰੱਖ ਲਾਂ ਛੁੱਟੀਆਂ, ਹਨਾ।
ਹਮ।
ਹਮ, ਪਰਨਾ ਬਣ ਕੇ ਜਾਣਾ ਪੈਣਾ ਮੈਨੂੰ ਸਵੇਰੇ ਪੱਗ, ਪੱਗ ਨਹੀਂ ਬੰਨੀ ਜਾਣੀ ਮੇਰੇ ਕੋਲ ਹਮ, ਪੱਗ ਔਖੀ ਬਣੀ ਜਾਣੀ ਕਿਉਂਕਿ ਪੱਗ ਬਣੀਦੀ ਅੱਖਾਂ ਦੇ ਕੋਲ
ਨਾ ਨਾ, ਟੈਡ ਕੋਈ ਚੀਜ਼ ਨਹੀਂੀ ਬਣਨੀ ਫਿਰ ਤੋਂ
ਹਮ
ਕ ਕੋ ਟੈਟ ਕੋਈ ਚੀਜ ਨੀ ਬੰਨਣੀ।
ਹਾਂ, ਪਰ ਨਾ ਬੰਨ ਨੰਗਾ ਢਿੱਲਾ ਢਿੱਲਾ ਬਸ
ਹਮ ਹੋ
ਨੀਲੇ ਰੰਗ ਦਾ ਹੈਗਾ ਮੇਰੇ ਕੋਲ
ਬ ਯ ਮ
ਹੈਾਂ
ਹੋਰ ਕਿਨੂੰ ਲੈ ਜਾਈਏ ਨਾਲ
ਹੋਰ ਬਸ ਆਪਣੇ ਪਾਪਾ ਨੂੰ ਲੈ ਜਾਣਾ ਨਾਲ ਬਿਠਾ ਦੇਣਾ ਉੱਥੇ
ਕੋ ਕਿਨਾ ਵੀ
ਹੋਰ ਜਾਣਾ ਕਿੇਦੇ ਤੇ ਵੇ ਤੁਸੀਂ
ਹੋਰ
ਕਾਰ ਤੂੰ ਵੀ ਚਲਾਏਗਾ ਹਨਾ
ਜੇ ਮੈਂ ਹੁੰਦਾ ਤੇ ਥੋੜੇ ਦੇਰ ਮੈਂ ਚਲਾ ਲੈਂਦਾ
ਚਲੋ ਠੀਕ ਹੈ ਭਾਜੀ ਫਿਰ ਮੈਂ ਕਰਦਾ ਤੁਾਨੂੰੇਥੋੜੀ ਦੇਰ ਗ ਕਰ
ਚਲੋ ਠੀਕ ਹੈ ਜੀ। ਜ
ਠੀਕ ਹੈ